ਹੈਲੋ
ਸਤਿ ਸ਼੍ਰੀ ਕਾਲ ਭੈਣਜੀ
ਸਤਿ ਸ੍ਰੀ ਅਕਾਲ ਭਾਜੀ ਭੈਣ ਜੀ
ਹਾਂਜੀ, ਹੋਰ ਕਿੱਦਾਂ ਠੀਕ ਔ?
ਹਾਂਜੀ, ਤੁਸੀਂ ਠੀਕ ਹੋ?
ਹਾਂਜੀ ਵਧੀਆ ਜੀ, ਹੋਰ ਕੀ ਕਰਦੇ ਸੀ ਤੁਸੀਂ? ਮੈਂ ਤਾਂ ਬੈਠੀ, ਹਾਂਜੀ
ਅ ਐਮ ਐਲ ਏ ਦੀ ਨਾ ਰ ਪ੍ਰੋਗਰਾਮ ਰੱਖਿਆ ਸੀ, ਉਹ ਅੱਜ ਦੀਏ ਗੁ ਅ ਪੰਜਾਬ ਵਿੱਚ ਔ ਹਜ਼ਾਰ ਰੁਪਏ ਪ ਪੈਂਦੇ ਪਏ ਏ
ਅੱਛਾ ਜੀ, ਅੱਛਾ ਜੀ, ਹਾਂਜੀ
ਤੁਹਾਡੇ, ਤੁਸੀਂ ਫਾਰਮ ਭਰਿਆ ਸੀ?
ਹਾਂਜੀ, ਭਗਵੰਤ ਮਾਨ ਦਾ ਨਾ, ਹਾਂਜੀ ਭਰਿਆ ਸੀ ਅਸੀਂ। ਹੁਣ ਹਾਲੇ ਤੱਕ ਤਾਂ ਆਇਆ ਨੀ ਏ, ਕਿਸੀ-ਕਿਸੀ ਦਾ ਮਤਲਬ ਛੇਤੀ ਆਂਉਦਾ, ਕਿਸੀ ਦਾ ਅ ਮਤਲਬ ਲੇਟ ਆ ਰਿਹਾ ਏ। ਕਹਿੰਦੇ ਤਾਂ ਹੈਗਾ ਏ, ਇਕ ਜੁਲਾਈ ਨੂੰ ਸਾਰਿਆਂ ਦਾ
ਮੈਸੇਜ ਵਗੈਰਾ ਆ ਗਿਆ ਨਾ ਲੋਕਾਂ ਦੇ ਸਭ ਦੇ
ਹਾਂਜੀ, ਹਾਂਜੀ, ਇਹ ਮੇਰੀ ਭੈਣ ਦਾ ਵੀ ਕਾਲ ਆਇਆ ਸੀ ਕਿ ਤੂੰ ਬਣਾਇਆ ਉਹ ਕਾਰਡ, ਮੈ ਹਾਂ ਮੈਂ ਬਣਾਇਆ ਹਾਲੇ ਤਾਂ ਹਾਲੇ ਤਾਂ ਪਏ ਨੀ ਪੈਸੇ, ਅਗਰ ਨਹੀ ਪੈਂਦੇ ਅੱਜ, ਤਾਂ ਫੇਰ ਇਕੱਠੇ ਆ ਜਾਣੇ ਉਹ ਪੰਜ- ਛੇ ਹਜ਼ਾਰ ਕਹਿੰਦੇ ਨੇ
ਠੀਕ ਏ ਨਾ, ਤਿੰਨ ਮਹੀਨਿਆਂ ਦੇ ਪੈਣੇ ਹੂੰ
ਹੋਰ, ਨਹੀ ਵਧੀਆ ਅ ਸਰਕਾਰੀ ਹਾਂ ਇੰਡੀਆ 'ਚ ਤਾਂ ਵਧੀਆ
ਹਾਂਜੀ, ਹਾਂਜੀ ਬੋਲੋ-ਬੋਲੋ
ਮੇਲੀ ਪੰਜਾਬ 'ਚ ਤਾਂ ਵਧੀਆ ਐਮਲੀ ਸਿਸਟਮ ਕੀਤਾ ਸਾਰਾ ਮਤਲਬ, ਕਿ ਲੇਡੀਜ਼ਾ ਨੂੰ ਸੁਵਿਧਾ ਹਾਂ ਲਮਹਾਸਟਰ 'ਚ ਵੀ ਮੇਰਾ ਮਤਲਬ ਪਹਿਲਾਂ ਹੈਗਾ ਸੀ ਨਾ ਮੈਂ ਜਿੰਨਾ ਕੁ ਦਿਨ ਇੱਥੇ ਹੈਗੀ ਸੀ ਲਾੜਕੀ ਬਹਿੰਨ ਦਾ ਬੋਲਦੇ ਨਾ
ਹਾਂਜੀ, ਹਾਂਜੀ ਹਾਂਜੀ
ਬੋਲਦੇ ਟਾਈਮ ਮੈਨੂੰ ਆਇਆ। ਫੇਰ ਬਾਅਦ 'ਚ ਬੰਦ ਹੋ ਗਿਆ ਫਿਰ ਮੈਂ ਇੱਥੇ ਟਰਾਂਸਫਰ ਕਰਾਤਾ ਨਾ, ਫਿਰ ਏਧਰ ਸਟਾਰਟ ਕਰਾਤਾ, ਮੈਂ ਫਿਰ ਹਾਂਜੀ। ਉੱਥੇ ਬਾਕੀ ਤਾਂ ਬਿਜਲੀ ਦਾ ਹਾਂ ਮਿਲਦਾ ਮੈਨੂੰ
ਅੱਛਾ! ਪੰਦਰਾਂ ਸੌ ਹੋਈ ਉੱਥੇ ਵੀ
ਹਾਂਜੀ
ਅੱਛਾ, ਸਾਨੂੰ ਲੱਗਿਆ ਤਿੰਨ ਹਜ਼ਾਰ ਆ
ਅੱਛਾ, ਨਹੀ -ਨਹੀ ਪੰਦਰਾਂ ਸੌ ਹੈਗਾ ਇੱਥੇ, ਔਰ ਉੱਥੇ ਹਜ਼ਾਰ ਚੱਲਦਾ ਪਿਆ ਪੰਜਾਬ 'ਚ
ਅੱਛਾ, ਅੱਛਾ। ਨਹੀ ਅਈ ਇੱਥੇ, ਇੱਥੇ ਐਸੀ, ਅਸੀਂ ਐਸੀ ਵਾਲਿਆਂ ਨੂੰ ਪੰਦਰਾਂ ਸੌ ਆ, ਜਨਰਲ ਵਾਲੇ ਨੂੰ ਹਜ਼ਾਰ- ਹਜ਼ਾਰ ਰੁਪਇਆ
ਹਾਂਜੀ, ਹਾਂਜੀ। ਸਹੀ ਗੱਲ ਏ, ਹੂੰ ਬਾਕੀ ਜਿੱਦਾਂ ਜਿਨਾਂ ਦੀ ਪ੍ਰੋਪਰਟੀ ਹੈਗੀ ਏ ਆਂਉਦਾ ਹਾਂ, ਜਿਨਾਂ ਦਾ ਟੈਕਸ ਆਂਉਦਾ ਏ ਜਿਨਾਂ ਨਾ ਜੀ ਐਸ ਟੀ ਵਗੈਰਾ, ਇਨਕਮ ਟੈਕਸ ਆਂਉਦਾ, ਉਨਾ ਨੂੰ ਨਹੀ ਹੈਗੀ ਏ ਸੁਵਿ ਨਹੀ ਉਨਾਂ ਨੂੰ ਸੁਵਿਧਾ ਨੀ ਹੈਗੀ ਪੰਦਰਾਂ ਸੌ ਦੀ, ਔ ਹਜ਼ਾਰ ਦੀ
ਹਾਂਜੀ, ਹਾਂਜੀ ਹਾਂ
ਖੇਤੀਬਾੜੀ ਹੈਗੀ ਵਾਧੂ, ਹਨਾ
ਹਾਂਜੀ, ਹਾਂ
ਨਹੀਂ ਹੈਗੀ ਹੈ ਸੁਵਿਧਾ
ਰਿਟਰ -ਰਿਟਰਨ ਜੇ ਭਰਦੇ ਨੀ ਆ ਰਿਟਰਨਾਂ
ਹਾਂਜੀ -ਹਾਂਜੀ ਰਿਟਰਨ ਹਾਂ। ਹਾਂਜੀ
ਪਰ ਇਹਦਾਂ ਹੀ ਭਰੀ, ਭਰ ਦਿੱਤੇ। ਸਾਰਿਆਂ ਦੇ ਭਰਤੇ, ਉਹ ਕਹਿੰਦੇ ਜੇ ਜਿੰਨਾ ਟਾਈਮ ਆ ਕੇ ਆ ਗਏ ਨ ਤਾਂ ਜੇ ਬੰਦ ਹੁੰਦਾ ਹੋਵੇ ਤਾਂ ਬੰਦ -ਬੰਦ ਹੋ ਜਾਵੇ।
ਲ ਦ ਓਦਰ ਨੀ ਸਾਰਿਆਂ ਦਾ ਏਦਾਂ ਨੀ ਹੋਣਾ, ਉਹਨਾਂ ਨੇ ਦੇਖਣਾ, ਸਾਰੀ ਇਨਕੁਆਇਰੀ ਕਰਨੀ ਏ। ਉਹ ਸਾਰਾ ਆਧਾਰ ਕਾਰਡ ਤੇ ਵੋਟਰ ਆਈ ਡੀ ਤੇ ਸਾਰਾ ਕੁਛ ਪਤਾ ਲੱਗ ਜਾਂਦਾ ਪੈਨ ਕਾਰਡ ਤੇ। ਕੀ ਇਹ ਬੰਦੇ ਦਾ ਇੰਨਾ-ਇੰਨਾ ਮਤਲਬ ਇਨਕਮ ਹੈਗਾ। ਏਨਾ ਇਹਨਾਂ ਨੂੰ ਇਹ ਹੁੰਦਾ, ਸਾਰਾ ਕੁਝ ਪਤਾ ਲੱਗਦਾ।
ਹਾਂਜੀ, ਉਹ ਬੈਂਕ ਵਿੱਚੋਂ ਪਤਾ ਲੱਗ ਜਾਂਦਾ।
ਹੂੰ, ਹੁਣ ਅੱਜ-ਅੱਜ ਤੋਂ ਫਿਰ ਉਹ ਵੀ ਪਾਸਪੋਰਟ ਦੇ ਵੀ ਨਏ ਨਿਯਮ ਲਾਗੂ ਕੀਤ ਤੇ ਨਾ, ਕੀ ਪਹਿਲੇ ਪੰਦਰਾਂ ਸੌ ਚ ਹੁੰਦਾ ਸੀ।
ਹਾਂ।
ਮਤਲਬ ਲੋਕਲ-ਲੋਕਲ ਮਤਲਬ ਪਾਸਪੋਰਟ ਬਣ ਜਾਂਦਾ ਸੀ, ਜੋ ਮਤਲਬ ਮਹੀਨਾ-ਮਹੀਨਾ ਲੱਗਦਾ ਸੀ। ਉਹ ਪੰਦਰਾਂ ਸੌ ਦਾ ਹੁਣ ਹਜ਼ਾਰ ਕਰਤਾ, ਢਾਈ ਹਜ਼ਾਰ ਕੀਤਾ।
ਅੱਛਾ।
ਔਰ ਤਤਕਾਲ ਦਾ ਪਾਸਪੋਰਟ ਬਣਾਣ ਦਾ, ਤਤਕਾਲ ਮਤਲਬ ਪੰਦਰਾਂ ਦਿਨ ਚ ਆ ਜਾਂਦਾ, ਉਹਦਾ ਕਰਨ ਕਰਤਾ ਪੰਜ ਹਜ਼ਾਰ।
ਅੱਛਾ।
ਮਤਲਬ ਜਿਹਦੇ ਮਤਲਬ ਜ਼ਿਆਦਾ ਵਦਾ
ਅਹ ਅਠਾਰਾਂ ਸੌ ਲੱਗਿਆ ਸੀ, ਉਹ ਮੇਰੇ ਬੇਟੇ ਨੇ ਬਣਾਇਆ ਸੀ ਨਾ।
ਹਾਂ।, ਹਾਂਜੀ ਹੁਣ ਢਾਈ ਹਜ਼ਾਰ ਕੀਤਾ ਹਾਂ, ਹੁਣ ਢਾਈ ਹਜ਼ਾਰ ਲੱਗੇਗਾ ਜਗਾ ਐਮਰਜੈਂਸੀ ਚ ਬਣਾਣਾ।
ਸੋਡੀ
ਹਾਂ, ਐਮਰਜੈਂਸੀ ਬਣਾਣਾ ਆ, ਤਾਂ ਹੁਣ ਪੰਜ ਹਜ਼ਾਰ ਲੱਗੂਗਾ।
ਅੱਛਾ-ਅੱਛਾ।
ਹੂੰ, ਵੱਧ ਗਿਆ ਉਹਦਾ, ਹੁਣ ਅੱਜ ਤੋਂ ਲਾਗੂ ਹੋ ਗਿਆ ਉਹ।
ਕੋਈ ਨਾ ਮੈਂ ਆਪਣੇ ਬੇ ਮੇਰਾ ਬੇਟਾ ਇਹੀ ਕੰਮ ਕਰਦਾ ਨਾ ਕੈਫੇ ਦਾ, ਉਹਨੂੰ ਮੈਂ ਬੋਲੂੰ ਠੀਕ ਏ, ਤੂੰ ਇੰਨੇ-ਇੰਨੇ ਪੈਸੇ ਸਾਨੂੰ ਤਾਂ ਪਤਾ ਨੀ ਐ, ਇਹ ਤਾਂ ਮੋਬਾਇਲ ਤੇ ਹੀ ਬਣਾਂਦਾ ਕੋਈ ਵੀ। ਠੀਕ ਏ, ਜੋ ਅਹ ਵੋਟਾ ਇਹ ਅਹ ਮਤ ਵੋਟਰਾਂ ਦਾ ਕਾਰਡ ਨੀ ਹੁੰਦੇ, ਮਤਦਾਨ ਦਾ ਕਾਰਡ।
ਹਾਂਜੀ-ਹਾਂਜੀ-ਹਾਂਜੀ।
ਉਹ ਵੀ ਕਾਰਡ ਘਰੇ ਈ ਬਣਾਂਦਾ।
ਅੱਛਾ, ਨਾ ਵਧੀਆ ਮੋਬਾਇਲ ਚ ਵੀ ਸਾਰਾ ਕੁਛ ਹੋ ਜਾਂਦਾ, ਉਹਦੇ ਵਿੱਚ ਵੀ ਆਪਾਂ ਵਧੀਆ ਇਨਕਮ ਕਰ ਸਕਦੇ, ਪੈਸਾ ਮਤਲਬ ਕਮਾ ਸਕਦੇ ਨੇ। ਵਾਧੂ ਕਾਮ ਹੈਗੇ ਨੇ।
ਇੰਨੇ ਲੋਕਾਂ ਦੇ ਉਹ ਬਣਾਏ ਆ, ਆਹ ਫਾਰਮਾਂ ਦੇ ਪੰਜਾਬ ਦੇ ਫਾਰਮ ਦੇ। ਆਸ਼ੂ ਕੀ ਬਣਾਇਆ ਸੀ। ਆਹ ਤੁਰੇ ਪਾਹ ਹੋਆ ਤੋਂ ਡੀ ਬੀ ਡੀ ਨੀ ਆਉਂਦਾ।
ਹਾਂਜੀ।
ਡੀ ਬੀ ਟੀ।
ਕੀ ਕਹਿੰਨੇ ਓ।
ਜੋ ਫਾਰਮ ਭਰ ਕੇ ਆਓ। ਡੀ ਬੀ ਡੀ ਕਰਨੀ ਪੈਂਦੀ ਆ ਨਾ ਫੋਨ ਚ, ਤੇ ਉਹ ਸਭ ਦੇ ਬਾ ਸਭ ਦੇ ਕਰਵਾ ਕਰਕੇ ਪੰਜਾਹ-ਪੰਜਾਹ ਰੁਪਏ ਲਿੱਤੇ ਸਭ ਕੋਲੋਂ।
ਹਾਂਜੀ, ਅੱਜ-ਕੱਲ੍ਹ ਤਾਂ ਟੈਕਨੋਲੋਜੀ ਦਾ ਜ਼ਮਾਨਾ ਵੱਧ ਗਿਆ, ਅੱਜ ਮੋਬਾਇਲ ਚ
ਹਾਂਜੀ।
ਸਾਰਾ ਟਿਮ ਲਾਈਨ ਏ ਟੂ ਜੇਡ ਕਰਵਾ ਸਕਦੇ ਆਂ, ਆਪਾਂ ਘਰੇ ਹੁਣ ਮੋਬਾਇਲ ਚ ਵੀ। ਸਹੀ ਗੱਲ ਏ ਕਰਨਾ ਵੀ ਚਾਹੀਦਾ, ਆਗੇ ਤੋ ਟੈਕਨੋਲੋਜੀ ਵੀ ਔਰ ਵੀ ਵਾਧੂ ਆਣੇ ਵਾਲੀ ਐ, ਇਹਦੇ ਤੋਂ ਵੀ ਜ਼ਿਆਦਾ ਆਊਗੀ।
ਹਾਂ, ਇਹਨੂੰ ਤਾਂ ਮੇਰੇ ਬੇਟੇ ਨੂੰ ਤਾਂ ਸਾਰੀ ਚੀਜ਼ ਆਂਦੀ ਐ ਬਣਾਣ ਨੂੰ।
ਵਧੀਆ ਆਉਣਾ ਚਾਹੀਦਾ, ਹੁਣ ਬੱਚਿਆਂ ਨੂੰ ਤਾਂ ਹੁਣ ਬੱਚੇ-ਬੱਚੇ ਉਹ ਕਰਨ ਲੱਗੇ ਹੁਣ ਔਨਲਾਈਨ ਚੀਜ਼ਾਂ ਚਲਾਣ ਲੱਗੇ।
ਹਾਂਜੀ, ਉਹ ਤਾਂ ਅੱਛਾ ਜਿਵੇ ਬ ਦੁਕਾਨਾਂ ਤੇ ਜਾਣ ਦੀ ਜ਼ਰੂਰਤ ਨਹੀਂ ਸਾਰਾ ਕੁਝ ਮੋਬਾਇਲ ਤੇ ਹੀ ਸਾਰਾ ਕੁੱਛ ਹੋ ਜਾਂਦਾ।
ਸਹੀ ਗੱਲ ਹੈ ਜਿੱਦਾਂ ਟ੍ਰੇਨ ਦੀ ਟਿਕਟਾਂ ਬੁੱਕ ਕਰਾਣੀ ਏ ਇੱਥੇ ਜਾਣਾ ਹੈ ਬਾਹਰ ਘੁੰਮਣ ਲਈ ਟਿਕਟ ਵੀ ਬੁੱਕ ਕਰਾ ਲੋ। ਬੱਸ ਦੀ ਟਿਕਟ ਕਰਾ ਲੋੋ ਕਿਤੇ ਹੋਟਲ ਵਟਲ ਬੁੱਕ ਕਰਾਣੇ ਉਹ ਕਰਾਲੋ। ਕਿੱਥੇ ਟੂਰ ਤੇ ਜਾਣਾ ਉਹ ਵੀ ਕਰਾਲੋ।
ਉਹੀ ਤਾਂ, ਪਰ ਇਹ
ਹੂੰ ਸਾਰਾ ਕੁ, ਹਾਂਜੀ।
ਪਹਿਲੇ ਫੋਨ ਕਰਨੇ ਤੋਂ ਐਸ ਟੀਡੀਆ ਤੇ ਜਾਂਦੇ ਹੁੰਦੇ ਸੀ।
ਹੂੰ, ਉਹ ਲੋਕਲ ਕੋਲ ਡੱਬਾ ਬੋਕਸ ਹੋ ਜਾਂਦਾ ਸੀ ਪਹਿਲੇ। ਹਾਂ ਉਹ ਪਹਿਲੇ ਡੱਬਾ ਬੋਕਸ ਸੀਗੇ ਸੀ ਕੋਆਇਨ ਪਾ ਕੇ। ਹਾਂਜੀ ਕੋਆਇਨ ਪਾ ਕੇ ਜਿੱਦਾਂ ਕੋਲ ਕਰੋ ਇੱਕ ਤੀਹ ਸੈਕਿੰਡ ਦਾ ਆਂਦਾ ਸੀ ਪਹਿਲੇ ਬੋਕਸ ਟਾਈਪ ਸੀ।
ਏਕ ਰੁਪਏ ਬਾ
ਹਾਂ, ਹਾਂਜੀ। ਹੁਣ ਤਾਂ ਮੋਬਾਇਲ ਸਾਰਿਆਂ ਬੱਚਿਆਂ-ਬੱਚਿਆਂ ਕੋਲ ਮੋਬਾਇਲ ਹੈਗਾ।
ਉਹ ਨਾ
ਹੂੰ
ਹੂੰ-ਹੂੰ।
ਹੋਰ
ਅੱਜ ਨੀ ਗਏ ਪਾਰਕ ਘੁੰਮਣੇ ਵਗੈਰਾ ਸ਼ਾਮ ਨੂੰ?
ਨਾ ਇੱਥੇ ਬੜਾ ਮੀਂਹ ਪੈ ਰਿਹਾ, ਮੀਂਹ ਕਰਕੇ ਅਸੀਂ ਰੁਕੇ ਪਏ ਨੇ। ਮੀਂਹ 'ਚ ਫਿਰ ਤੁਹਾਨੂੰ ਪਤਾ ਐ ਗਾਰਡਨ ਪਾਸੇ ਸਾਰਾ ਗਿੱਲਾ ਹੋ ਜਾਂਦਾ ਮਿੱਟੀ 'ਚ ਕੜ, ਬਹੁਤ ਜ਼ਿਆਦਾ ਇੱਥੇ ਹੋ ਜਾਂਦਾ ਸੀ ਬੱਚੇ ਫਿਰ ਉਹ ਸਾਰੇ ਪੈਰ ਲਿਬੜ ਜਾਂਦੇ ਨੇ।
ਹਾਂ ਜੀ, ਭੈਣ ਜੀ
ਹੂੰ ਪਾਣੀ-ਪਾਣੀ ਹੋ ਜਾਂਦਾ ਬਹੁਤ ਸਬੇ ਤੋਂ ਮੀਂਹ ਪਈ ਜਾ ਰਿਹਾ।
ਸਾਡੇ ਇੱਥੇ ਗਰਮੀ ਬਹੁਤ ਆ ਚਿਪਚਿਪ ਵਾਲੀ ਗਰਮੀ ਏ ਬਹੁਤ। ਬਹੁਤ ਜ਼ਿਆਦਾ ਗਰਮੀ ਏ ਸਾਡੇ ਤਾਂ ਪੰਜਾ
ਅੱਛਾ
ਉਹੀ ਨਾ ਬੱਦਲ ਜਿਹੇ ਆਉਂਦੇ ਮੀਂਹ ਪੈਂਦਾ ਨੀ ਆ, ਬਸ ਬੱਦਲ ਜੇ ਹੋ ਕੇ ਚਲੇ ਜਾਂਦੇ।
ਹਾਂਜੀ ਉਹ ਗੁਰਮਾਇਸ਼ ਜੀ ਹੋ ਗਈ ਨਾ ਉੱਥੇ, ਹੁਮਸ ਹੋ ਗਈ ਉੱਥੇ। ਦੇਖ ਰਹੇ ਅਸੀਂ ਵੀ ਮੋਬਾਇਲ 'ਚ ਗਰਮੀ ਬਹੁਤ ਜ਼ਿਆਦਾ ਵਾਧੂ ਪੈ ਰਹੀ ਐ। ਇੱਥੇ ਕੀ ਬਾਹਰ ਪਾਸੇ ਵੀ ਬਹੁਤ ਮੀਂਹ ਪੇ ਰਿਹਾ। ਉਹ ਸੋਰੀ ਗਰਮੀ ਪੈ ਰਹੀ ਏ। ਹੂੰ
ਅੱਛਾ ਹਾਂ ਹੁਣ ਬਸ ਜੁਲਾਈ ਤੱਕ ਹੀ ਆ। ਜੁਲਾਈ ਤੋਂ ਬਾਅਦ ਤਾਂ ਫ਼ਰਕ ਪੈ ਜਾਣਾ।
ਹਾਂਜੀ
ਵੈਸੇ ਰ ਰੱਖਰੀਆਂ ਨੂੰ ਰੱਖਰੀਆਂ ਨੂੰ ਰਕਸ਼ਾ ਬੰਧਨ ਨੂੰ ਵੀ ਉਹ ਹੁੰਦਾ, ਗਰਮੀ ਹੁੰਦੀ ਬਹੁਤ।
ਹਾਂ ਰੱਖੜੀ ਨੂੰ ਤਾਂ ਫਿਰ ਹੋਂਦੀ ਐ।
ਜਦੋਂ ਗ ਇੱਥੇ ਗਨ ਮਹਾਰਾਸ਼ਟਰ 'ਚ ਗਣਪਤੀ ਅ ਬਿਠਾਦੇ ਨਾ ਗਣੇਸ਼ ਜੀ, ਉਹਦੇ ਬਾਅਦ ਹੀ ਥੋੜਾ ਮੌਸਮ ਚੇਂਜ ਹੋ ਜਾਂਦਾ ਐ।
ਹਾਂ ਜੀ, ਅਸੀਂ ਵੀ ਬਿਠਾ ਦਿਤੇ ਪੰਜਾਬ ਵਿੱਚ। ਅਸੀਂ ਆਵਦੇ ਘਰੇ ਉੱਥੇ। ਅ ਮੇਰੀ ਭੈਣ ਦੇ ਘਰੇ, ਫਿਰ ਉੱਥੇ ਕਿਉਂਕਿ ਸਾਡੇ ਤਾਂ ਚਰ ਡਰਿੰਕ ਵਗੈਰਾ ਕਰਦੇ ਹੁੰਦੇ ਸ਼ਰਾਬ ਵਗੈਰਾ ਪੀਂਦੇ, ਘਰ ਦੇ। ਤਾਂ ਆਹੋ, ਮੇਰੀ ਭੈਣ ਦੇ ਕੋਈ ਖਾਂਦਾ -ਪੀਂਦਾ ਨੀ ਨਾ। ਫੇਰ ਉਹਦੇ ਘਰੇ ਰੱਖ ਕੇ ਪੂਜਾ ਕਰਦੇ ਸੀ ਦਸ ਦਿਨ।
ਹੂੰ, ਸਹੀ ਗੱਲ ਆ।
ਮੋਦਕ ਵਗੈਰਾ ਸਾਰਾ ਕੁਝ ਬਣਾਉਦੇ, ਐਂਡ 'ਤੇ। ਸਾਰੇ ਇੰਨਾ ਸਾਰਾ ਕੁਛ ਬਣਾਂਦੇ, ਪੂਰੀ ਗਲੀ ਵਿੱਚ ਫਿਰ ਉਥੇ ਪ੍ਰਸ਼ਾਦ ਵੰਡਦੇ ਆ। ਕਿਉਂਕਿ ਪੰਜਾਬ ਦੇ ਲੋਕਾਂ ਨੂੰ, ਮੌਦਤ ਦਾ ਨਹੀਂ ਪਤਾ ਨਾ।
ਹਾਂਜੀ।
ਨਾ ਮੋਦਕ ਦਾ ਪਤਾ, ਨਾ ਗਣੇਸ਼ ਜੀ ਦੀ ਪੂਜਾ ਦਾ ਪਤਾ ਏ। ਬਸ ਸਾਰੇ, ਸਾਰੇ ਪਿੰਡ ਵਿੱਚ ਅਸੀਂ ਕੱਲੇ ਹੀ ਬਿਠਾਂਦੇ ਆ ਗਣੇਸ਼ ਜੀ ਕੋਲ।
ਹਾਂਜੀ, ਨਹੀਂ ਹੋਂਦੇ ਨੇ। ਸਾਡੇ ਇੱਥੇ ਪੰਜਾਬ 'ਚ ਵੀ ਹੇਗਾ, ਉੱਥੇ ਗੁਆਂਢ 'ਚ ਬਿਠਾਉਂਦੇ ਨੇ। ਹੂੰ, ਹੁੰਦੇ ਨੇ, ਨਾ ਜੋ ਹਿੰਦੂ, ਹਿੰਦੂ ਹੁੰਦੇ ਨਾ ਹਿੰਦੂ ਬਿਠਾ ਲੈਂਦੇ।
ਜੀ, ਉਹ ਬਿਠਾਂਦੇ, ਹਾਂ।
ਓ ਜ਼ਿਆਦਾ ਬਿਠਾਂ ਅਸੀਂ, ਸਾਡੇ ਗੁਆਂਢ 'ਚ ਵੀ ਹੈਗੇ ਨੇ ਉਹ ਬਿਠਾਂਦੇ, ਵਧੀਆ ਪੂਜਾ ਕਰਦੇ, ਡੈਕੋਰੇਸ਼ਨ ਕਰਦੇ ਨੇ ਵ
ਹਾਂਜੀ, ਫਿਰ ਸਾ ਸਾਂਝੀ ਪਤਾ ਤੁਹਾਨੂੰ? ਸਾਂਝੀ ਲਾਂਦੇ ਆ।
ਪਤਾ ਨੀ ਮੈਨੂੰ।
ਨਵਰਾਤਰੇ ਦੇ, ਨਵਰਾਤਰੇ ਨੂੰ ਨੌ ਦਿਨ ਓਹ ਮਿੱਟੀ ਔਰ ਗੋ, ਮਿੱਟੀ ਔਰ ਗੋਵਾ ਮਿਲਾਕੇ ਤੇ ਮਾਤਾ ਦੀ ਫੋਟੋ ਬਣਾਂਦੇ ਆ।
ਹਾਂਜੀ, ਪਤਾ ਏ ਪਤਾ, ਹਾਂਜੀ।
ਪਹਿਲੇ ਤਾਂ ਮਿੱਟੀ ਦੇ ਉਹ ਖਿਡੌਣੇ ਜਿਹੇ ਬਣਾਂਦੇ ਆ, ਗੋਲ-ਗੋਲ ਜੇ। ਫਿਰ ਉਸਦੀ ਪੂਰੀ ਮਾਤਾ ਦੀ ਫੋਟੋ ਬਣਾਕੇ, ਗੋਬਰ, ਗੋਬਰ ਕੀ ਹੁੰਦਾ ਗੋਆ? ਕੀ ਬੋਲਦੇ ਤੁਸੀਂ? ਗੋਆ? ਆਪਣੇ ਪੰਜਾਬ ਵਿੱਚ ਤਾਂ ਗੋਆ ਬੋਲਦੇ। ਹਾਂ, ਉਹ ਸਾਰਾ ਲਾਕੇ ਉਹਦਾ ਬਰੋਟਾ ਬਣਾਂਦੇ ਆ। ਝਾੜ ਬਣਾਂਦੇ ਆ।
ਅੱਛਾ, ਪਤਾ ਨੀ ਮੈਂ ਦੇਖਿਆ ਨੀ
ਕੰਧ ਤੇ ਚਿਪ, ਕੰਧ ਤੇ ਚਿਪਕਾਦੇ, ਫੇਰ ਦਸਹਿਰੇ ਦੇ ਦਿਨ ਉਹਨੂੰ ਨਦੀ ਵਿੱਚ, ਉਹ ਕਰਕੇ ਆਂਦੇ। ਤੇੇਰ ਕੇ ਪਾਕੇ ਆਂਦੇ, ਵਿਸਰਜਨ ਕਰਕੇ ਆਂਦੇ।
ਹੂੰ, ਹੂੰ, ਹੂੰ, ਹ
ਐਵੇ ਕਰ
ਹੂੰ, ਹੋਰ ਜੀ? ਹੋਰ ਦੱਸੋ?
ਪੰਜਾਬ ਦੇ ਅਲੈਦਾ ਹੀ ਕੋਈ ਰਿਵਾਜ ਆ, ਵਧੀਆ ਹੋਂਦੇ ਨੇ।
ਹੂੰ, ਸਾਰਿਆਂ ਦੇ ਵੱਖਰੇ-ਵੱਖਰੇ ਹੁੰਦੇ ਨੇ।
ਵਧੀਆ।
ਹੂੰ, ਕੋਈ ਨੀ ਸਾਰਿਆਂ ਦਾ ਫੇਸਟੀਵਲ ਵੱਖਰਾ ਹੁੰਦਾ ਅਸੀ ਸਿੱਖਾ ਦਾ ਦੇਖੋ, ਹੁਣ ਉੱਥੇ ਅਹ, ਸਾਰੀ ਮਤਲਬ ਜਿੱਦਾਂ ਵੇਸਾਖੀ ਮਨਾਂਦੇ ਨੇ, ਹਨਾ। ਸਿੱਖਾਂ 'ਚ ਵਿਸਾਖੀ ਹੋਗਿਆ, ਦੀਵਾਲੀ ਵਗੈਰਾ ਵੀ, ਚਲੋ ਘੱਟ ਕੀ ਮਨਾਂਦੇ? ਉੱਥੇ ਤਾਂ ਜਿਆਦਾ ਮਨਾਂਦੇ ਨੀ। ਬਾਕੀ ਤਾਂ ਵਾਧੂ ਮਤਲਬ, ਤਿਉਹਾਰ ਤਾਂ ਵਾਧੂ ਹੈਗੇ ਨੇ। ਸਾਰਿਆਂ ਦੇ ਵੱਖਰੇ-ਵੱਖਰੇ ਤਿਉਹਾਰ, ਆਪਣੇ ਤਾਂ ਪੰਜਾਬ ਵਿਚ ਤਾ ਵੇਸਾਖੀ ਮਨਾਂਦੇ। ਦੀਵਾਲੀ 'ਚ ਤਾਂ ਅਸੀਂ ਘਰੇ ਹੀ ਰਹਿੰਨੇ ਆ, ਘਰੇ ਕਿੱਥੇ ਜਾਂਦੇ ਹੀ ਨੀ, ਏਦਾਂ। ਨਾ, ਅਸੀਂ ਤਾਂ ਘਰੇ ਹੀ ਰਹਿੰਦੇ ਆ, ਅਸੀਂ ਪਟਾਕੇ-ਪੁਟਾਕੇ ਫੋੜਦੇ ਆ ਵਧੀਆ, ਫੇਸਟੀਵਲ ਇੰਜੋਏ ਕਰਦੇ ਆ, ਗੁਰੂ ਘਰ, ਹਾਂ ਬਸ ਗੁਰੂ ਘਰ ਜਾਣਾ ਗੁਰੂ ਘਰ ਜਾਕੇ ਮ ਮੱਥਾ ਟੇਕਣਾ, ਔਰ ਕੁਛ ਨੀ।
ਪਰ ਨਹੀਂ ਅ ਸਾਡੇ ਨਾ, ਕੋਈ ਮਿੱਠੇ ਚਾਵਲ ਬਣਾਂਦੇ
ਸਾਰਿਆਂ ਦੀ ਆਪਣੀ ਇੱਛਾ ਹੁੰਦੀ ਹੈ।
ਹਾਂਜੀ ਫੇਰ ਉਦੋਂ ਉਹ ਆਪਦੇ ਗੋਮਪਤਾ, ਜਿਵੇਂ ਸੁੱਕੀ ਗੋਬਰ ਦੀ
ਇਜਾਜ ਕਰਦੇ ਆ ਹਾਂਜੀ- ਹਾਂਜੀ ਹਾਂਜੀ।
ਕਿ ਗੋਲਜੀ ਨਹੀਂ ਦੀ ਹੁੰਦੀ ਜੋ ਜਿਦੇ ਵਿੱਚ ਅੱਗ ਮੱਚਦੀ ਹੈ। ਚੁੱਲ੍ਹੇ ਵਿੱਚ ਪਾਂਦੇ ਆ।
ਹਾਂਜੀ
ਪਾਥੀ ਬੋਲਦੇ ਪੰਜਾਬੀ ਵਿੱਚ ਉਹਦੇ ਉਹਦੇ ਉੱਤੇ। ਹਾਂ, ਪਾਥੀਆ ਉਦੇ ਉੱਤੇ ਹੋਮ ਪਾਂਦੀ ਦੇਸੀ ਘਿਓ ਦੀ। ਮੱਥਾ ਟੇਕਦੇ ਦੀਵਾਲੀ ਦੇ ਦਿਨ।
ਹਾਂਜੀ -ਹਾਂਜੀ ਉਹ ਦਸਮੀ ਦਸ਼ਮੀ ਵਾਲੇ ਦਿਨ ਕਰਦੇ ਆ ਉਹ
ਹਾਂਜੀ- ਹਾਂਜੀ, ਨਹੀਂ ਦਸਵੀਂ ਤੋਂ ਵੀ ਕਰਦੇ ਫੇਿਰ ਉਹ ਵੀ ਇਦੇ ਟੈਮ ਤੇ ਵੀ ਕਰਦੇ ਦੀਵਾਲੀ ਅੱਛਾ- ਅੱਛਾ। ਕੋਈ ਕੋਈ ਅਹ ਸੂਜੀ ਦਾ ਕੜਾਹ ਬਣਾਦੇ। ਕੋਈ ਮਿੱਠੇ ਚਾਵਲ ਬਣਾਂਦੇ, ਕੋਈ ਖੀਰ ਬਣਾਂਦਾ।
ਹਾਂਜੀ
ਹਮ ਫੇਰ ਉਹ ਮਿੱਟੀ ਦੇ ਕੁੱਜੇ ਜੇ ਉਹਦੇ ਮਿੱਟੀ ਦੇ ਭਾਂਡੇ ਜੇ
ਹਾਂਜੀ
ਉਹ ਮਿੱਟੀ ਦੇ ਭਾਂਡੇ ਵਿੱਚ ਭਰ ਕੇ ਰੱਖਦੇ ਫੇਰ।
ਹਮ, ਉਹ ਸਾਰਿਆਂ ਦੇ ਰੀਤ ਰਿਵਾਜ਼ ਅਲੱਗ ਹੁੰਦੀ ਓਹੀ ਕਹਿ ਰਹੀ ਨਾ ਮੈਂ ਹੋਰ ਜੀ ਚਲੋ ਠੀਕ ਹੈ, ਫਿਰ ਭੈਣ ਜੀ ਕਰਦੇ ਹਾਂ। ਫਿਰ ਆਪਾਂ ਮੈਨ ਫੋਨ ਆ ਹੀ ਜਾ ਰਿਹਾ ਕਿਸੇ ਦਾ, ਫਿਰ ਮੈਂ ਤੁਹਾਨੂੰ ਕਰਦੀ ਆ ਬਾਅਦ ਚ ਗੱਲ ਠੀਕ ਹੈ।